ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ ਕਿੱਦਾਂ ਹੋ?
ਹਾਂ ਮੈ ਵਧੀਆ, ਤੁਸੀ ਕਿਵੇ ਹੋ?
ਵਧੀਆ ਜੀ ਹੋਰ ਸੁਣਾਓ ਕੀ ਕਰਦੇ ਸੀ?
ਹੋਰ ਬਸ, ਮੈਂ ਵਿਹਲੀ ਹੋਈ ਸੀ ਕੰਮ ਵਮ ਕਰਕੇ।
ਅੱਛਾ ਜੀ ਰੋਟੀ ਪਾਣੀ ਖਾ ਲਈ ਆ?
ਹਾਂਜੀ ਸਭ ਹੋ ਗਿਆ, ਰੋਟੀ ਪਾਣੀ ਖਾ ਲਈ ਹੈ। ਹੋਰ ਤੁਹਾਡਾ ਹੋ ਗਿਆ ਸਭ?
ਹਾਂਜੀ, ਬਸ ਮੈ ਵੀ ਰੋਟੀ ਖਾ ਕੇ ਬੈਠੀ ਸੀਗੀ ਵੇਹਲੀ ਤੇ ਮੈ ਸੋ ਸੋਚਿਆ ਵੀ ਤੁਹਾਨੂੰ ਬਹੁਤ ਦਿਨ ਹੋ ਗਏ ਆਪਣੀ ਤੇ ਤੁਹਾਡੇ ਨਾਲ ਗੱਲ ਈ ਕਰ ਲਾ। ਬਟ ਕੀ ਹੋਇਆ ਸੀ। ਮੇਰਾ ਨਾ ਫ ਫੋਨ ਚ ਜਿਹੜੇ ਦੂਜ ਫੋਨ ਆ ਉਹਦੇ ਚ ਤੁਹਾਡਾ ਨੰਬਰ ਸੀਗਾ ਤੇ ਉਹ ਮੈਂ ਦੇਖ ਕੀ ਨੀ ਬਾਈ ਫੇਰ ਮੈਨੂੰ ਅੱਜ ਦੂਜੇ ਫੋਨ ਤੇ ਤੁਹਾਡਾ ਨੰਬਰ ਮਿਲਿਆ। ਮੈਂ ਸੋਚ ਬੈਠੀ ਵੀ ਉਹਦੇ ਚ ਤੁਹਾਡਾ ਸੇਵ ਕੀਤਾ ਵਾ, ਬਟ ਉਹ ਦੂਜੇ ਫੋਨ ਤੇ ਸੀਗਾ ਹਾਂਜੀ।
ਮਿਲ ਗਿਆ।
ਹਾਂਜੀ ਹੋਰ ਕਿੱਥੋਂ? ਮਤਲਬ ਤੁਸੀਂ ਗਏ ਗਏ ਹੈਗੇ ਨੀ ਬਾਹਰ ਕਿਤੇ? ਗੁਰਦੁਆਰੇ ਆਪਣੇ ਹਜ਼ੂਰ ਸਾਹਿਬ ਆਏ ਹੋ ਕਿੰਨੀ ਹਜੇ?
ਨੀ ਅਸੀਂ ਗਏ ਸੀ। ਕਾਫੀ ਸਾਲ ਹੋ ਗਏ ਨੇ ਕਦੋਂ ਗਏ ਸੀ। ਮੈਨੂੰ ਹੋ ਗਏ ਨੇ ਚਾਰ ਪੰਜ ਹਾਂਜੀ।
ਅੱਛਾ ਅੱਛਾ।
ਹਾਂ ਅਸੀਂ ਕਾਫ਼ੀ ਦੂਰ ਰਹਿੰਨੇ ਹਾਂ। ਪਰ ਅਸੀਂ ਗਏ ਸੀ ਅ ਚਾਰ ਪੰਜ ਸਾਲ ਪਹਿਲੇ ਗਏ ਸੀ ਹੋ ਕੇ ਆਏ ਆ।
ਬਹੁਤ ਟਾਈਮ ਹੋ ਗਿਆ ਫੇਿਰ ਤਾਂ ਹਨਾ?
ਹਾਂਜੀ-ਹਾਂਜੀ, ਬਹੁਤ ਟਾਈਮ ਹੋ ਗਿਆ ਹੈ।
ਤੇ ਫੇਿਰ ਤੁਸੀਂ ਮੈਂ ਉਹੀ ਸੋਚ ਰਹੀ ਸੀ ਤੁਹਾਡਾ ਨੰਬਰ ਮਿਲ ਜਵੇਂ ਮੈਨੂੰ ਗਲ ਕਰਾਂ ਇੱਕ ਟਾਈਮ ਬਹੁਤ ਪਹਿਲਾਂ ਆਪਾਂ ਮਿਲੇ ਸੀਗੇ। ਤੁਸੀਂ ਹੁਣ ਚਾਰ ਪੰਜ ਸਾਲ ਬਾਅਦ ਹੀ ਮਤਲਬ ਉਹ ਤੋਂ ਪਹਿਲਾਂ ਹੀ ਆਏ ਸੀਗੇ ਤੁਸੀਂ ਮੁੜ ਕੇ ਦਿਖੇ ਨੀ ਗੇ ਮੈ ਸੋਚਿਆ ਵੀ ਤੁਹਾਡਾ ਬੈਠੀ ਸੀਗੀ। ਮੈ ਕਿਹਾ ਚਲ ਤੁਹਾਡੇ ਨਾਲ ਗੱਲ ਹੀ ਕਰ ਲਾਂ।
ਹਾਂਜੀ ਹੁਨੇ ਅਸੀਂ ਪਲੈਨ। ਕਰ ਈ ਰਹੇ ਸੀ, ਕਿ ਚਲੋ ਕਿਤੇ ਚੱਲਿਆ ਜਾਏ। ਦੇਖਦੇ ਆਉਣਾ ਹੁੰਦਾ ਹੈ ਤੇ।
ਬਿਲਕੁਲ-ਬਿਲਕੁਲ, ਗੁਰੂ ਮਹਾਰਾਜ ਆਪੇ ਤੁਹਾਨੂੰ ਬੁਲਾਉਣਗੇ, ਅਰਦਾਸ ਕਰੋ। ਆਪੇ ਉਹਨਾਂ ਦੇ ਤੁਹਾਨੂੰ ਹੁਕਮ ਹੋਏਆ ਤਾਂ ਜ਼ਰੂਰ ਆਉਗੇ ਤੇ ਮੈਨੂੰ ਕਾਲ ਕਰਿਓ ਇੱਥੇ ਵੀ। ਆਪਣੇ ਇਥੇ ਆ ਕੇ ਜਾਇਉ।
ਹਾਂਜੀ ਬਿਲਕੁਲ ਜੀ ਬਸ।
ਤੇ ਹੋਰ ਮੰਮੀ ਹੁਣੇ ਠੀਕ ਨੇ? ਮੰ ਡੈੜੀ ਸਾਰੇ ਠੀਕ ਨੇ? ਅੱਛਾ ਜੀ, ਹੋਰ ਰੋਟੀ ਕੀ ਬਣਾਈ ਸੀ। ਅੱਜ ਖਾ ਲਈ ਰੋਟੀ?
ਹਾਂ ਰੋਟੀ ਖਾ ਲਈ ਬਸ, ਦਾਲ ਚਾਵਲ ਬਣਾਈ ਸੀ। ਦਾਲ ਚਾਵਲ ਰੋਟੀ।
ਤੁਹਾਨੂੰ ਮਤਲਬ ਕੀ ਵਧੀਆ ਲੱਗਦਾ ਵਾ? ਜਿਆਦਾ ਮਤਲਬ ਰਾਜਮਾਹ ਵਗੈਰੇ ਜਾਂ?
ਆਹ ਮੈਨੂੰ ਜ਼ਿਆਦਾਤਰ ਤਾ ਮੈਨੂੰ ਖਿਚਲੀ ਚਾਵਲ ਪਸੰਦ ਏ।
ਕਿਹੜੇ?
ਖਿਚਲੀ ਚਾਵਲ।
ਅੱਛਾ ਜੀ, ਅੱਛਾ ਜੀ।
ਆਈ ਮੀਨ ਖਿੱਚੜ, ਦਾਹੀ ਖਿੱਚੜੀ। ਹਨਾ ਬਾਕੀ ਤੇ ਮੈਂ ਸਭ ਕੁਛ ਖਾ ਲੈਂਨੀ ਹਾਂ। ਜੋ ਬਣਿਆ ਹੈ ਸਾਰਾ ਕੁਛ ਹੀ।
ਖਿਚੜੀ ਚੌਲ।
ਆਈ ਮੀਨ ਖਿਚੜੀ, ਦਹੀਂ ਖਿਚੜੀ।
ਓਕੇ-ਓਕੇ, ਹਾਂਜੀ ਹੁੰਦੀ ਆ ਹੁੰਦੀ, ਹਾਂਜੀ ਹਾਂਜੀ। ਜਿਹੜੇ ਦਹੀਂ- ਦਹੀਂ ਰਹੇਤਾ ਹੁੰਦਾ ਨਾ। ਸਾਰੇ ਸਾ ਹੋਰ ਦੱਸੋ
ਹਾਂਜੀ, ਬਸ ਸਭ ਵਧੀਆ ਹੈ
ਬਸ ਹੁਣ ਤੁਸੀਂ, ਮੇਰਾ ਨੰਬਰ ਸੀਗਾ ਸ਼ਾਇਦ ਤੁਹਾਡੇ ਕੋਲ ਤੇ ਤੁਸੀਂ ਵੀ ਕਾਲ ਕੀਤੀ ਨੀ ਮੈਨੂੰ
ਹੈਗਾ ਸੀ ਤੁਹਾਡਾ ਬਟ ਕੰਮ ਵਮ ਕਰਦੇ ਰਹੋ ਤੇ। ਨ ਹੁੰਦਾ ਗੱਲ ਕਰ ਲਈਏ, ਹਨਾ ਤੇ ਅ ਫ੍ਰਰੀ ਹੋਏ ਹਾਂਜੀ, ਤੇ ਅੱਜ
ਬਟ, ਤੁਸੀ ਨਾ ਗੱਲ- ਹੋਈ ਆਪਣੀ ਨਾ ਫੋਨ ਤੇ ਨਾ ਮੈਸੇਜ 'ਚ ਚਲੋ ਠੀਕ ਆ ਟਾਈਮ ਨੀ ਮਿਲਦਾ ਮੰਨਿਆ ਪਰ ਟੈਮ ਕੱਢੋਗੇ ਤਾਂ ਗੱਲਬਾਤ ਹੋਊਗੀ ਆਪਣੀ।
ਹਾਂ ਬਿਲਕੁਲ ਹੁਣ ਟਾਈਮ ਕੱਢਿਆ, ਤੇ ਗੱਲ ਕਰ ਲਈ ਹੁਣ ਕਰਾ ਕਰਾਂਗੇ ਐਵੇਂ, ਕਢਿਆ ਕਰਾਂਗੇ ਟਾਈਮ
ਉਹਵੇਂ ਮੈਂ ਘਲਾਇਆ ਅੱਜ ਤੁਹਾਨੂੰ ਫੋਨ
ਤੇ
ਹਾਂਜੀ, ਕੋਈ ਗੱਲ ਨੀ ਫੇਰ ਆਉਂਗੇ ਨਾ ਜਰੂਰ ਮੈਨੂੰ ਕੋਲ ਕਰਨਾ ਬਾਕੀ ਆਪਾਂ ਮਿਲਾਂਗੇ ਫੇਰ ਠੀਕ।
ਹਾਂਜੀ, ਦੇਖੋ ਕਦੋਂ ਆਉਣਾ ਹੁੰਦਾ ਬ ਅਸੀਂ ਕੋਲ ਕਰ ਰਹੇ ਸੀ ਕਿਤੇ ਨਾ ਕਿਤੇ ਜਾਇਆ ਜਾਏ ਬਹੁਤ ਟਾਈਮ ਹੋ ਗਏ ਕਿਤੇ ਕਿ ਨਹੀਂ ਕਿਸੇ ਗੁਰਦੁਆਰੇ ਵਗੈਰਾ, ਮਤਲਬ ਦੂਰ
ਅਛਾ ਜੀ, ਤੇ ਅੰਮ੍ਰਿਤਸ- ਸਰ ਰੋਏ ਹੋਏ ਸੀਗੇ, ਅੰਮ੍ਰਿਤਸਰ ਜਾਂਦੇ ਹੋਗੇ ਉੱਥੇ ਨੇੜੇ ਆ
ਸੀ ਜਾਂਦੇ ਹਾਂ, ਜਾਂਦੇ ਹਾਂ ਲੇਕਿਨ ਉੱਥੇ ਵੀ ਗਏ ਹੋਏ ਹੈਗੇ ਤਿੰਨ ਸਾਲ ਹੋ ਗਏ, ਤਿੰਨ ਸਾਲ ਪਹਿਲੇ ਅਸੀ ਗਏ ਸੀ
ਅੱਛਾ ਜੀ
ਹਾਂਜੀ
ਤੁਸੀ ਫਿਰ ਪੰਜਾਬ 'ਚ ਨਸ਼ੇ- ਤੁਸੀ 'ਚ ਪੰਜਾਬ 'ਚ ਹੀ ਰਹਿੰਦੇ ਹੋ ਤਾਂ ਫੇਰ, ਅੰਮ੍ਰਿਤਸਰ ਤਾਂ ਤੁਹਾਡੇ ਲਾਗੇ ਹੀ ਹੈ ਨਾ- ਮੰਨਿਆ ਮੈਂ ਹਮ, ਹਮ
ਨਹੀਂ ਆ, ਅਸੀਂ ਕਿਤੇ ਹੋਰੋਂ ਹਾਂ
ਅਛਾ ਜੀ-
ਹਾਂਜੀ
ਮਤਲਬ ਪ੍ਲੇਸ ਤੁਸੀਂ ਹੁਣ ਚੇਂਜ ਕਰਤਾ ਮਤਲਬ ਉੱਥੋਂ ਸ਼ਿਫਟ ਨਹੀਂ ਹੋਏ। ਦੂਜੇ ਪਾਸੇ ਸਿਫਟ ਹੋ ਗਈ
ਹਾਂਜੀ- ਹਾਂਜੀ ਸ਼ਿਫਟ ਹੋ ਗਏ ਨਾ ਫਿਰ, ਦੂਰ ਹੋ ਗਏ ਗਏ ਨੇ ਗੁਰਦੁਆਰੇ ਸਾਡੇ, ਹਨਾ ਤੇ ਹੁਣ, ਹੁਣ ਤੇ ਜਾਣ ਜਾਣ 'ਚ ਇਕ ਦਿਨ ਲੱਗ ਜਾਦਾ ਹੈ।
ਬਾਕੀ ਪਾਠ ਵਗੈਰਾ ਕਰ ਲੈਂਦੇ ਸਵੇਰੇ
ਹਾਂ ਕਰ ਲੈਂਦੀ ਨ
ਅੱਛਾ ਜੀ, ਕਿੰਨੇ ਵਜੇ ਉੱਠ ਜਾਂਦੇ ਹੋ
ਮੈਂ ਉੱਠ ਜਾਂਦੀ ਹਾਂ, ਛੇ ਵਜੇ ਤੱਕ
ਅੱਛਾ ਜੀ। ਚਲੋ ਠੀਕ ਹੈ। ਬਾਬਾ ਜੀ ਸੇਵਾ ਲੈਣ, ਆਪਾਂ ਕੌਣ ਹਨਾ- ਪਾਠ ਕਰਨ ਵਾਸਤੇ, ਗੁਰੂ ਮਹਾਰਾਜ ਆਪਣੇ ਦੱਸੇ- ਨਾਲੇ ਅੰਮ੍ਰਿਤ ਵੇਲੇ ਦੀ ਸੇਵਾ ਜ਼ਰੂਰ ਮਹਾਰਾਜ ਸਾਹਿਬ ਨੂੰ ਦੇਵੇ। ਉਹ ਮੇਨ ਵਾ ਅੰਮ੍ਰਿਤ ਵੇਲਾ ਸੰਭਾਲਿਆ ਵੀ, ਆਪਾਂ ਦੇਖ- ਦੇਖੋ ਸਾਰੇ ਦਿਨ 'ਚ ਆਪਣੇ -ਆਪਣੇ ਸਾਰੇ ਕੰਮ ਵੰਡੇ ਹੁੰਦੇ ਨੇ, ਹੁਣ ਆਹ ਟਾਈਮ 'ਚ ਮੈ - ਕਰਨਾ, ਹੁਣ ਆਹ ਟਾਈਮ 'ਚ ਮੈਂ ਨਾਸ਼ ਬ੍ਰੇਕਫਾਸਟ ਕਰਨਾ, ਫਿਰ ਮੈਂ ਰੋਟੀ ਖਾਣੀ ਆ, ਮੈਂ ਬਣਾਉਣੀ ਆ ਆਪਾਂ ਆਪਣੇ ਕੰਮ ਸਾਰੇ ਕੁਛ ਕਰ ਲੈਂਨੇ ਆ, ਬਾਕੀ ਰੱਬ ਦੇ ਨਾਮ ਤੇ ਘੋਲ ਕਰ ਜਾਂਦੇ।
ਹਾਂ।
ਅਸੀਂ ਕਹਿ ਦਿੰਨੇ
ਉਹ ਤੇ ਹੈਗਾ, ਹੀ ਹੈ ਹਾਂਜੀ, ਹਾਂਜੀ।
ਹੋਰਅ, ਹੋਰ ਦੱਸੋ ਕਿਹੜੀ ਮੂਵੀ ਵਧੀਆ? ਕਿਹੜੀ ਮੂਵੀ ਵਗੈਰਾ ਦੇਖ ਲੈਂਦੇ ਹੋ, ਕਿਹੜੀ ਤੁਹਾਡੀ ਫੇਵਰੇਟ ਹੈ।
ਹੁਣ ਬਸ ਅਸੀਂ ਕੱਲ ਹੀ ਦੇਖੀ ਸੀ, ਹੁਣ ਨਈ ਮੂਵੀ ਆਈ ਹੈ ਸਤਲੁਜ ਕਰਕੇ। ਪੰਜਾਬੀ ਮੂਵੀ। ਹਾਂਜੀ, ਉਹ ਅਸੀਂ ਕੱਲ ਦੇਖੀ ਸੀ, ਹੈਨਾ।
ਦੇਖੀ ਨੀ ਜਾਂਦੀ ਹੈਨਾ ਹੂੰ। ਇਹਜਾ ਸੀਨ, ਮਤਲਬ ਉਹਦੇ 'ਚ ਲੜਾਈ ਰੇਦੀ ਬਹੁਤ ਕੁਛ ਦਿਖਾਇਆ ਵਾ ਨਾ, ਤੋਂ ਆਪਣਾ ਦਿਲ ਥੋੜਾ ਜਿਹਾ।
ਅੱਛਾ ਅੱਛਾ ਹਾਂ ਥੋੜਾ ਹੈਗਾ ਹੈ ਬਟ, ਸਾਡਾ ਇੱਕ ਤਰੀਕੇ ਨਾਲ ਇਤਿਹਾਸ ਏ ਤੇ ਸਾਨੂੰ ਪਤਾ ਹੋਣਾ ਚਾਈਦਾ ਐ ਹੈਨਾ। ਸਾਰੇ ਇਹਨਾਂ ਦੀ ਅਹ ਕੁਰਬਾਨੀ ਇੱਕ ਤਰੀਕੇ ਨਾਲ, ਹਨਾ। ਤੇ ਉਹ ਚ ਬਹੁਤ ਅੱਛਾ ਦਿਖਾਇਆ ਗਿਆ ਔਰ ਫਿਰ ਇਹੋ ਜੀ ਪਿਚਰਾਂ ਜਦ ਬਣਨਗੀਆਂ 'ਤੇ ਫਿਰ ਤਾਂਈਓ ਲੋਕਾਂ ਨੂੰ ਪਤਾ ਚਲੇਗਾ ਕਿ ਸਾਡੇ ਪਹਿਲੇ ਸੀ ਪਾਸਟ ਚ ਕੀ-ਕੀ ਹੁੰਦਾ ਰਿਹਾ।
ਹਮ ਹਮ ਹਮ। ਉਹਨਾਂ ਨੂੰ ਹਿਸਟਰੀ ਪਤਾ ਹੋਵੇ ਨਾ ਜਿਹੜੇ ਹਿੰਦੂ ਲੋਕ ਨੇ ਸਾਰੇ ਨੇ ਆਪਣੇ ਹਨਾ। ਸਭ ਨੂੰ ਜਿਨਾਂ ਨੂੰ ਨੀ ਪਤਾ ਤਬ ਆਪਣੀ ਹਿਸਟਰੀ ਉਹ ਵੀ ਦੇਖ ਸਕਣ ਸਮਝਣ। ਤੇ ਅੱਜ ਦੇ ਆਪਣੇ ਸਿੱਖਾਂ 'ਚ ਮਤਲਬ ਕਦੇ ਆਪਣੇ ਗੁਰੂਆਂ ਨੇ ਸਿੱਖ ਨੇ ਸਭ ਨੂੰ ਇੱਕ ਹੀ ਸਮਝਿਆ ਵਾ। ਗੁਰੂ ਚਲੋ ਸਭ ਦੇ ਆਪਣੇ ਸਾਰਿਆਂ ਦੇ ਇੱਕ ਨੇ ਹੈਨਾ।
ਹਾਂਜੀ, ਬਿਲਕੁੱਲ।
ਤੇ ਅਲੱਗ-ਅਲੱਗ ਆ ਨਾ ਜਿਹੜੀ, ਸਾਡੇ ਗੁਰੂਆਂ ਨੇ ਸਾਡੇ ਲਈ ਕੀਤੀ ਆ ਕੁਰਬਾਨੀਆਂ ਹਨਾ। ਉਹ ਵੀ ਅ ਪਬਲਿਕ ਚੋਂ ਪਤਾ ਹੋਣਾ ਚਾਹੀਦਾ ਕਈਆਂ ਨੂੰ ਹਿਸਟਰੀ ਪਤਾ ਕਈਆਂ ਨੂੰ ਨਹੀਂ ਪਤਾ ਵਾ ਸਾਡੇ ਵੀ ਕਈ ਪੰਜਾਬੀ ਆ ਉਹਨਾਂ ਨੂੰ ਵੀ ਕਈ ਪਤਾ ਵਾ ਕਈ ਨਹੀਂ ਪਤਾ ਬਸ
ਹਾਂਜੀ।
ਹੋਰ ਕਿਵੇਂ ਹੁੰਦਾ ਵਾ ਉਸ ਟਾਈਮ ਆਪਾਂ ਤਾਂ ਚਲੋ ਨਹੀਂ ਸੀ ਪਰ ਜਿਹੜੀ ਹਿਸਟਰੀ ਆ ਰੀਅਲ, ਇਹ ਆਪਣਿਆਂ ਨੂੰ ਲੋਕਾਂ ਨੂੰ ਪਤਾ ਹੋਵੇ। ਹਮ। ਤੇ ਨਾਲੇ ਬਾਹਰ ਵੀ ਜਿਹੜੇ ਦੇਖ ਰਹੇ ਨੇ ਮੂਵੀ ਹਨਾ, ਇਹ ਚੀਜ਼ਾਂ ਬਤਾਂ ਹੋਣਾ ਇਹਨਾਂ ਨੂੰ ਵੀ ਸਾਡੇ ਛੋਟੇ-ਛੋਟੇ ਮਹਾਰਾਜ ਦੇ ਗੁਰੂ ਮਹਾਰਾਜ ਦੇ ਜਵਾਕ ਨੇ ਚਾਰ ਸਾਬ 'ਨਹੀਂ-ਨਹੀਂ, ਉਹਨਾਂ ਨੇ ਸਾਰਾ ਆਪਣਾ ਸਰਵੰਸ ਵਾਰਿਆ ਸਭ ਕੁਛ। ਇਹ ਸਾਰੀ ਹਿਸਟਰੀ ਪਤਾ ਹੋਣੀ ਚਾਹੀਦੀ ਹੈ।
ਹਾਂ ਹਾਂ ਅੱਜ ਕੱਲ੍ਹ ਤਾਂ ਲੋਕ ਸਭ ਪ੍ਰਚਾਰ ਕਰ ਹੀ ਰਹੇ ਨੇ ਕਿ ਸਾਰਿਆਂ ਨੂੰ ਪਤਾ ਚੱਲੇ।
ਹਾਂਜੀ।
ਹਾਂਜੀ ਅ ਤੇ ਅੱਜ ਕਲ ਤੇ ਬੜਾ ਪ੍ਰਚਾਰ ਹੁੰਦਾ ਪਿਆ ਹੈ, ਹਨਾ ਹੁਣ ਸਭ ਨੂੰ ਪਤਾ ਨ ਪਤਾ ਚੱਲਣ ਵਾਸਤੇ ਹੁਣ ਸ਼ੁਰੂਆਤ ਕੀਤੀ ਏ ਥੋੜਾ ਟਾਈਮ ਤਾਂ ਲੱਗੇਗਾ ਈ ਸਭ ਨੂੰ ਪਤਾ ਚੱਲਣ ਵਾਸਤੇ।
ਹਾਂਜੀ ਇਹ ਤਾਂ ਹੁਣੇ ਹੋਈ ਆ ਨਾ, ਸ਼ੋਅ ਮਤਲਬ ਇੱਕ ਦੋ ਹਾਂਜੀ, ਸਾਡੇ ਇੱਥੇ ਵੀ ਆਊਗੀ ਸ਼ਾਇਦ। ਸਾਡੇ ਇੱਧਰ ਵੀ ਹੁੰਦੀ ਆ, ਅਸੀਂ ਚਾਰ ਸਾਹਿਬਜ਼ਾਦੇ ਵੀ ਲੱਗੀ ਸੀਗੀ‌ ਆਪਣੇ ਇੱਧਰ ਤੇ ਐਵੇਂ ਗੁਰੂ ਆਪਣੇ ਗੁਰੂਆਂ ਦੀ ਜਿਹੜੀ ਵੀ ਮੂਵੀਜ਼ ਆਉਂਦੀ ਏ ਸਭ ਪਤਾ ਲੱਗ ਸਭ ਆ ਜਾਂਦੀ ਏ ਆਪਣੇ ਨੂੰ ਏਧਰ।
ਹਾਂ ਅੱਜ ਕੱਲ ਤੇ ਸਭ ਔਨਲਾਈਨ ਹੀ ਪਈਆਂ ਰਹਿੰਦੀਆਂ ਨੇ, ਜਦੋਂ ਵੀ ਦੇਖੋ ਦੇਖ ਸਕਦੇ ਆ।
ਹਾਂ, ਹੁਣ ਕਿੰਨੇ ਜਣਿਆਂ ਨੇ ਯੂਟਿਊਬ ਤੇ ਆਪਣੀ ਦੇਖ ਏ ਲਿੱਤੀ ਆ।
ਹਾਂਜੀ।
ਪਰ ਉੱਥੇ ਜਾ ਕੇ ਦੇਖਣਾ, ਹੋਰ ਮਤਲਬ ਬਹੁਤ
ਹਾਂ, ਬਿਲਕੁੱਲ, ਹਾਂ ਨੀ ਫ਼ਰਕ ਤੇ ਹੈ ਈ।
ਸਾਡਾ ਲੈਪਟੋਪ ਜਾਂ ਸਾਡੇ ਫੋਨ ਚ ਸਾਨੂੰ ਉਹ ਚੀਜ਼ਾਂ ਨ ਪਤਾ ਲੱਗਣੀਆਂ ਜਿੱਥੇ ਉੱਥੇ ਟੋਕੀਸ ਚ ਵੱਡੀ ਸਕਰੀਨ ਹੁੰਦੀ ਹੈ। ਉੱਥੇ ਮਤਲਬ ਸਭ ਪਤਾ ਲੱਗ ਜਾਂਦਾ ਹੈਨਾ ਫੋਨ ਚੋਂ ਕਈ ਗੱਲਾਂ ਸਾਡਾ ਧਿਆਨ ਇੱਥੇ ਉੱਥੇ ਹੋ ਜਾਂਦਾ ਤੇ ਅਸੀਂ ਜਦ ਏਧਰ-ਉੱਧਰ ਦੇਖਣ ਲਗ ਜਾਂਦੇ, ਜਿਹੜੇ ਦੇਖਣ ਵਾਲੇ ਟੋਪਿਕ ਆ ਉਹ ਦੇਖ ਦੇ ਨੀ। ਤਾਂ ਇਸ ਕਰਕੇ ਟੋਕੀਸ ਜਜ ਦੇਖਣੀ ਬਹੁਤ ਵਧੀਆ।
ਹਾਂਜੀ ਹੂੰ
ਹੋਰ ਸੁਣਾ ਜੀ।
ਹੋਰ ਬਸ ਠੀਕ ਹੈ।
ਹੋਰ ਕੀ ਕਰਦੇ ਹੁੰਨੇ ਘਰੇ
ਕੁਛ ਨੀ ਮੈਂ ਬਸ ਜੋੌਬ ਵਗੈਰਾ ਕਰਦੀ ਹਾਂ।
ਅੱਛਾ ਜੀ
ਹਨਾ ਹਾਂਜੀ, ਬਸ ਫ੍ਰੀ ਹੋ ਜਾਈਦਾ ਫਿਰ ਜੋਬ ਤੋਂ ਤੇ ਫਿਰ ਇੱਧਰ ਉੱਧਰ ਦਾ ਕੰਮ ਕਰ ਲਈਦਾ ਹੈ।
ਹਾਂਜੀ ਤਾਂਹੀ ਤਾਂ ਤੁਸੀਂ ਬੀਜੀ, ਕੋਲ ਬਿ ਕਰ ਲਿਆ ਕਰੋ ਫੋਨ ਹੈ ਹੁਣ ਨੰਬਰ ਮੈਂ ਤ ਸੇਵ ਰੱਖਿਆ ਵਾ ਵੈਸੇ, ਬਹੁਤ ਦਿਨਾਂ ਬਾਅਦ ਲੱਭਿਆ ਤੁਹਾਡਾ ਨੰਬਰ ਮੈਨੂੰ।
ਕੋਈ ਨੀ ਹੁਣ ਤੁਹਾਨੂੰ ਮਿਲ ਗਿਆ ਤੇ ਤੁਸੀਂ ਮੈਨੂੰ ਕਾਲ ਕਰ ਲਿਆ ਕਰੋਗੇ। ਤੇ ਮੈਂ ਵੀ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਤੇ ਮੈਂ ਵੀ ਕਰਾਂ ਕਰਾਂਗੀ।
ਠੀਕ ਆ ਠੀਕ ਆ ਬਿਲਕੁਲ ਕਰਿਆ ਕਰੋ ਹੋਰ ਕੀ ਹੈ ਤੁਹਾਡਾ ਨੂੰ ਬਸ ਕਰਲੋ ਫੇਰ ਫੋਨ ਹੈਨਾ। ਤੇ ਮੈਨੂੰ ਵੀ ਕਰਦੇ ਰਿਹਾ ਕਰੋ ਮੰਮੀ ਨਾਲ ਨਾਲ ਵੀ ਮੇਰਾ ਮੈਸੇਜ ਦੇ ਦਿਓ ਪੁੱਛਦੇ ਸੀ।
ਹਾਂਜੀ ਬਿਲਕੁਲ, ਅਸੀਂ ਕਨੈਟਟਿੰਗ ਰਾਂਗੇ ਦੂਜੇ ਨਾਲ
ਹਾਂਜੀ-ਹਾਂਜੀ। ਠੀਕ ਆ ਜੀ ਘਰੇ, ਹੋਰ ਸੁਣਾਓ ਬਾਕੀ ਕੋਈ ਨਵੀਂ ਤਾਜ਼ੀ।
ਨੀ ਬਸ ਕੁਛ ਨੀ ਬਸ, ਉਹੀਓ ਬਸਸੀ ਪਹਿਲਾ ਸੀ। ਹਾਂ ਬਸ ਰੋਜ਼ ਦਾ ਹੈ ਕੰਮ ਚੱਲਦਾ ਰਹਿੰਦਾ ਹੈ, ਡੇਲੀ ਰੂਟੀਨ ਉਈਓ ਫੋਲੋ ਕਰੋ ਡੇਲੀ ਦਾ, ਹਾਂਜੀ।
ਠੀਕ ਆ ਜੀ ਭੈਣ ਜੀ ਫੇਿਰ ਮੈਂ ਨਾ ਤੁਹਾਡੇ ਨਾਲ ਫਿਰ ਗੱਲ ਕਰਦੀ, ਇੱਕ ਕੋਲ ਆ ਰਹੀ ਸੀਗੀ।
ਅੱਛਾ ਅੱਛਾ।
ਉਹਨਾਂ ਦੀ ਚੱਕ ਕੇ ਫਿਰ ਤੁਹਾਨੂੰ ਕੋਲ ਬੈਕ ਕਰਦੀ ਆ, ਠੀਕ ਏ ਥੋੜੇ ਕ ਟਾਈਮ। ਹਾਂਜੀ ਜੀ, ਸਾਸਰੀ ਕਾਲ ਜੀ‌। ਸਤਿ ਸ਼੍ਰੀ ਅਕਾਲ। ਮੰਮੀ ਜੀ